ਹੈਲੋ।
ਹੈਲੋ।
ਹਾਂਜੀ ਸਸਿ ਸ਼੍ਰੀਕਾਲ ਵੀਰ ਜੀ।
ਸਸਿਰੀ ਕਾਲ ਭੈਣੇ, ਹਾਂਜੀ ਹਾਂਜੀ ਵਧੀਆ ਵਧੀਆ ਤੁਹੀ ਦੱਸੋ।
ਹਾਂਜੀ ਬਸ ਠੀਕ ਆ, ਕੁਛ ਨੀ ਵੀਰੇ ਬਸ ਬੈਠੇ ਬੈਠੇ ਸੀਗੇ ਥੋੜ੍ਹਾ ਜਿਹਾ ਵਾਇਰਲ ਜਾ ਚੱਲ ਰਿਹਾਗਾ ਬੁਖਾਰ ਆਇਆ ਹੋਇਆ।
ਅੱਛਾ ਅੱਛਾ ਓ ਹੋ ਹੋ।
ਹਾਂ, ਇਹ ਥੋੜਾ ਜਿਹਾ ਕਿਸੇ ਦੇ ਕੋਲ ਆਪਾਂ ਹੁਣ ਸਮਝੋ ਗਈ ਏ ਜਾਈਏ ਹਨਾ ਮਾਰਕੀਟ ਵਿੱਚ ਜਾਂ ਕੁਛ
ਹਾਂਜੀ ਹਾਂਜੀ।
ਕਿਸੇ ਨੂੰ ਜੇ ਸਰਦੀ- ਖਾਂਸੀ ਹੋਈ ਹੋਵੇ, ਬੁਖਾਰ ਹੋਇਆ ਹੋਵੇ ਜਦੀ, ਆਪਾਂ ਨੂੰ ਹੋ ਜਾਂਦਾ ਐਵੇਂ ਕਿਉਂ ਵੀਰੇ ਮੈਨੂੰ ਵੀ
ਇਹ, ਇਹ ਹਵਾ ਦੇ ਰਾਹੀਂ ਹੋ ਜਾਂਦਾ ਨਾ ਤਾਂ ਹਾਂਜੀ, ਇਹ ਵਾਇਰਲ ਈ ਇਹੋ ਜਿਹਾ ਬਸ ਕੀ ਖਾਂਸੀ ਐ ਜੁਕਾਮ
ਵੀਰੇ ਥੋੜਾ ਜ ਨਾ ਮੈਨੂੰ ਐਵੇਂ ਗਲਾ ਪੈਣਾ ਦੁੱਖਣ ਲੱਗ ਜਾਂਦਾ
ਅੱਛਾ ਅੱਛਾ ਜੀ।
ਗਲਾ ਜੇ ਦੁੱਖਣ ਲੱਗ ਗਿਆ ਤੇ ਫਿਰ ਉਹਦੇ ਬਾਅਦ ਨਾ ਮੈਨੂੰ ਬੁਖਾਰ ਜਾ ਆਣ ਲੱਗ ਜਾਂਦਾ। ਹਮੇਸ਼ਾ ਐਵੇਂ ਈ ਹੁੰਦਾ ਮੇਰੇ ਨਾਲ। ਹੁਣ ਦੋ- ਤਿੰਨ ਦਿਨ ਹੋ ਗਏ ਵੀਰੇ।
ਅੱਛਾ ਵ ਟੈਸਟ ਕਰਾ ਲੈਣਾ ਸੀ ਨਾ ਤੁਹੀ।
ਹਾਂਜੀ ਬਸ ਫਿਰ ਕੁਛ ਨੀ ਘਰੇ ਮੈਂ ਨਾ ਕਰੋਸੀਨ ਦੀ ਗੋਲੀ ਲੀ। ਲਿੱਤੀ ਆ ਵੀਰੇ ਨਾਲੇ ਨਾ ਗਰਮ ਪਾਣੀ ਦੇ ਨਾ ਗਰਾਰੇ ਜ ਕਰ ਰਹੀ ਆ।
ਅੱਛਾ ਅੱਛਾ ਚਲੋ ਉਹ ਵੀ ਵੇਟ
ਹਾਂਜੀ, ਨਾਲੇ ਕੀ ਹੁੰਦਾ ਵੀਰੇ ਗਰਮ ਗੋਲੀਆਂ ਜਿਆਂ ਹੋ ਜਾਣ ਨਾ ਉਹ ਵੀ ਖ਼ਰਾਬ ਕਰਦੀਆਂ ਨੇ ਬਹੁਤ ਫਿਰ ਮੈਨੂੰ ਬਹੁਤ ਇਹ ਹੋ ਜਾਂਦਾ। ਪ੍ਰੋਬਲਮ ਹੋ ਜਾਂਦੀ।
ਬਿਲਕੁਲ ਬਿਲਕੁਲ। ਬਿਲਕੁਲ, ਦੇਖੋ ਇ ਹੁੰਦਾ ਵਾ ਵੀ ਮੰਨ ਲਓ, ਜਿਵੇਂ ਹੁਣ ਇਹ ਵਾਇਰਲ ਆ ਜਿਹੜਾ
ਹਾਂਜੀ।
ਇਹ ਇੱਕ ਦੂਜੇ ਤੋਂ ਇੱਕ ਦੂਜੇ ਤੋਂ ਗਾਂਹ ਦੀ ਗਾਂਹ ਹੋ ਜਾਂਦਾ।
ਉਹੀ ਤਾਂ ਗੱਲ ਆ।
ਹਨਾ ਵੀ ਇਹ ਤਾਂ ਚਲੋ ਕੋਈ ਪਰਹੇਜ਼ ਰੱਖ ਲੈਣ ਇੱਕ ਦੂਜੇ ਦਾ ਥੋੜਾ ਜਿਹਾ ਨਾ ਐ ਹੁੰਦਾ ਵੀ ਕੋਈ ਪ ਪਰਹੇਜ ਤਾਂ ਰੱਖਣਾ ਕੋਈ ਵੀ ਚੀਜ਼ ਐ ਪਰਹੇਜ ਰੱਖਣਾ ਜਰੂਰੀ ਐ।
ਬਹੁਤ ਜ਼ਰੂਰੀ ਐ ਵੀਰੇ।
ਜਿੱਦਾਂ ਹੁਣ ਪਿੱਛੇ ਜਿ ਚਲੋ ਕਰੋਨੇ ਦਾ ਚੱਲਿਆ ਸੀ ਆਪਣਾ।
ਬਹੁਤ ਬੁਰਾ ਹਾਲ ਸੀ।
ਹਨਾ ਕਿੰਨੇ ਦੇਖੋ ਸਾਰੇ।
ਦੇਖੋ ਨਾ ਵੀਰਾ ਅਚਾਨਕ ਈ ਆਇਆ। ਕਿੰਨੇ ਵਧੀਆ- ਵਧੀਆ ਲੋਕ ਜਿਹੜੇ ਜਵਾਨ ਮੁੰਡੇ ਮੁੰਡੇ ਹਨਾ ਵੀ ਮਤ ਮਤਲਬ ਐਵੇਂ ਕਿੰਨੇ ਪਤਾ ਈ ਨਈ ਲਗਿਆ ਕਦੋਂ ਤੁਰ ਗਏ, ਵਿੱਚ ਇਹ ਡਾਕਟਰ ਲੋਕ ਲੋਕਾਂ ਨੇ ਤਾਂ ਇੰਨਾ ਮੈਂ ਕਹਿੰਨੀ ਆ ਵੀਰੇ, ਇੰਨਾ ਇਹਨਾਂ ਨੇ ਖਾਣਾ ਬਣਾ ਲਿਆ ਸੀ ਉਸ ਚੀਜ਼ ਦਾ ਪੈਸਾ, ਪੈਸਾ, ਪੈਸਾ ਕਰਦੇ ਰਹੇ ਇਹਨਾਂ ਨੇ ਤਾਂ ਡੈਥ ਬੋਡੀਆਂ ਜੋੜੀਆਂ ਹੋ ਰੀਆਂ ਸੀ ਓਈ ਤਾ ਗਾੱਲ ਆ ਵੀਰੇ, ਜੇੜੀਆਂ ਬੋਡੀਆਂ ਨੇ ਐਵੇਂ ਸੇੱਟ ਸੇੱਟ ਰੇ ਸੀਗੇ ਜਿਵੇਂ ਪਤਾ ਨੀ ਕੋਈ ਕਬਾੜ ਹੁੰਦਾ ਵਾ, ਐਵੇਂ ਸੇੱਟ ਸੇੱਟ ਮਾਰ ਰੇ ਸੀਗੇ, ਕਿਸੇ ਦੇ ਹੱਥ
ਏ ਤਾਂ ਅੱਜ ਪ ਪਤਾ ਨੀ ਐ ਤੇ ਕੱਲ ਜਿਵੇਂ ਆਪਾਂ ਕੈਨੇ ਆਂ ਬੀ ਡਾਕਟਰ ਰੱਬ ਦਾ ਰੂਪ ਏ ਤੇ ਜਲਾਦ ਬਣੇ ਹੋਏ ਐ।
ਵੀਰੇ ਫੇਰ ਏਹੇ ਚੱਕਰ ਆ, ਦੇਖੋ ਐ ਤਾ ਘੋੱਮ ਕੇ ਆਨਾ ਈ ਆ, ਏਨਾਂ ਨੇ ਜੇੜੀਆਂ ਹ ਕਰਨੀਆਂ ਕੀਤੀਆਂ ਨੇ ਏ ਤਾਂ ਭਰਨੀਆਂ ਪੈਣੀਆਂ ਈ ਨੇ, ਤੁਸੀ ਜੋ ਮਰਜ਼ੀ ਕੈ ਦੋ।
ਹਾਂਜੀ, ਓ ਤਾ ਦੇਖੋ ਭੁਗਤਨੀ ਪੈਨੀ।
ਬੋਤ ਬੁਰੇ ਹਾਲ ਕੀਤੇ ਅੱਜ ਅ ਏਨੇ ਸਾਡੇ ਉਰੇ ਤਾਂ ਏੱਕ ਫੈਮਿਲੀ ਸੀਗੀ ਮਤਲਬ ਪੈ ਚਾਨ ਆਲੀ ਸੀ, ਜਾਦਾ ਨੀ ਪਚਾਣਦੇ ਪਰ ਓਨਾਂ ਦੇ ਘਰੇ ਵਿਚਾਰੇ, ਓਹੋ ਓਸ ਅ ਅੰਕਲ ਦੇ ਜਮਾਈ-ਜਮਾਈ ਕਿੰਨੇ ਤਾਂ ਵੀ ਮਾਰ ਗੇ। ਏਨਾਂ ਬੁਰਾ ਲੱਗੇਆ ਸੀ ਓਸ ਟੈਮ ਅ ਮਤਲਬ ਐਵੇਂ ਹੋ ਗੇਆ ਸੀ ਵੀਰੇ ਜੇ ਡਾਰਦੇ ਮਾਰੇ ਲੋਕੀ ਜਾਂਦੇ ਸੀ। ਗੇ, ਕੋਰੋਨਾ ਦੇ ਡਾਰ ਦੇ ਮਾਰੇ ਮੈਂ ਕੈਨੀ ਓ ਮੁੜ ਕੇ ਓਂਦੇ ਈ ਨੀ ਸੀ ਘਰੇ।
ਹਾਂਜੀ-ਹਾਂਜੀ ਬ ਜਾਦਾਤਰ ਤਾਂ ਲੋਕ ਹਸਪਤਾਲਾ ਚ ਜਾਨਾ ਹੀ ਹੜ ਗੇ। ਓਸ ਟਾਈਮ ਤਾ ਜਾਂਦੇ ਈ ਨੀ ਸੀ।
ਓਈ- ਓਈ ਗਾੱਲ ਆ ਵੀਰੇ ਨਾਲੇ ਆ ਅਸੀ ਤਾਂ ਅਸੀ ਆਪ ਸਾਰੇਆਂ ਨੇ ਵੀ ਨਾ ਕਰ
ਉਦੋਂ ਮਾੜੀ ਮੋਟੀ ਮੈਡੀਸਨ ਲੈ ਲੈਂਦਾ ਸੀ।
ਹਾ, ਹਾਂਜੀ ਓ ਠੀਕ ਕਾਰ ਦੇਨ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ ਨੀ ਫਿਰ ਏ ਦੇਖੋ ਨਾ ਪੈਸੇ ਦਾ ਬੜਾ ਏਨਾਂ ਨੂੰ ਮਤਲਬ ਅੱਜ-ਕੱਲ ਜੇ ਆਪਾਂ ਕੈ ਦੇਈਏ ਪੈਹੇ ਦਾ ਬੜਾ ਲਾਲਚ ਕਾਰ ਲੱਗ ਗੇ ਨੇ।
ਬੋਤ ਲਾਲਚ ਹੋ ਗੇਆ ਸੀ ਏਨਾਂ ਨੂੰ ਏ ਤਾ ਬੋਤ ਬੁਰੀ ਚੀਜ਼ ਕੀਤੀ ਏ ਲੋਕਾਂ ਨੇ, ਹੁਣ ਚਲੋ ਓ ਦਿਨ ਭੁੱਲੇ ਨੀ ਜਾਂਦੇ ਪਰ ਬੋਤ ਬੁਰੇ ਹਾਲ ਹੋ ਗੇ ਸੀ, ਵਾਏਗੁਰੂ। ਵਾਪਸ ਆਏ ਜੇ ਦੇੱਨ ਕਦੇ ਵੀ ਕਿਸੇ ਵੀ ਦੇਸ਼ ਤੇ ਨਾ ਲਿਆਵੇ।
ਬਿਲਕੁਲ-ਬਿਲਕੁਲ ਜੀ ਸਈ ਗਾੱਲ ਕਦੇ ਨਾ ਲਿਆਵੇ ਗਾੱਲ ਸਈ ਆ, ਕਿੰਨੇ ਭਿਆਨਕ ਨੇ ਹੈਂ ਰਾਸ਼ਨ ਮਸਾਂ ਲੈ ਕੇ ਓਣਾ। ਕੋਈ ਕਿ ਕੋਈ ਐ ਨੀ ਚੀਜ਼ ਨੀ ਮਿਲਦੀ ਸੌਖੇ ਤਰੀਕੇ ਨਾਲ, ਪੁਲਸ ਵੀ ਘਰੋਂ ਆਯਾਂ ਬਾਰ ਨਿਕਲਦੇ ਸੀ ਤਾਂਂ ਐਹੈਂ ਪੈਂਦੇ ਸੀ ਵੀ ਜਿਵੇਂ
ਨਾ ਵੀ ਪਤਾ ਨੀ ਕੀ ਕਾਰਤੇ ਆ
ਹੋਰ ਕੀ ਗਾਂ ਪੁਲਸ ਨੇ ਵੀ ਅਪਣਾ ਜਿਵੇਂ ਕੈ ਤੀਏ ਓਈ ਕਾੰਮ ਫੜੇਆ ਹੋਏਆ ਸੀ। ਐਵੇਂ ਚਾੱਕ ਚਾੱਕ ਕੇ ਲੋਕਾਂ ਨੂੰ ਅੰਦਰ ਸਿੱਟੀ ਜਾਂਦੇ ਸੀ।
ਓ ਵੀ ਤਾ ਓ ਕਾਰਦੇ ਸੀ, ਨਾਲੇ ਦੂਜੀ ਗਾੱਲ ਐਵੇਂ ਆ ਵੀ ਹਾਲ ਐਵੇਂ ਹੋ ਗੇ ਸੀ ਜੇੜੇ ਗਰੀਬ ਬੋਹੋਤ ਗਰੀਬ ਫਾੜ ਲੋ, ਵੀ ਰਾਸ਼ ਟੇਂਸ਼ਨ ਨੀ, ਕਾੱਮ ਧੰਦੇ ਜਿਨਾਂ ਦੇ ਰੋਜ਼ ਦੇ ਅ ਓ ਹੱਥੀ ਚੱਲ ਰੇ ਸੀਗੇ ਵੀ ਰੋਜ਼ ਦੀ ਰੋ ਰੋਟੀ, ਪਾਨੀ ਓਈ ਕਾੰਮ ਤੋ
ਬਿਲਕੁਲ-ਬਿਲ ਓ ਤਾ ਵਿਚਾਰੇ ਭੁੱਖੇ ਮਰਨ ਆਲੀ ਗਾੱਲ ਹੋਗੀ ਸੀ
ਬੋਤ ਬੁਰੇ ਹਾਲ ਹੋ ਗੇ ਸੀ। ਹੁਨ ਜਿਨਾਂ ਦੇ ਘਰੇ ਓਲਰੇਡੀ ਬੋਤ ਜਾਦਾ ਪੈਸਾ ਪੇਆ ਓਨਾਂ ਨੂੰ ਤਾਂ ਕੋਈ ਪ੍ਰੋਬਲਮ ਆਈ ਨੀ ਗੀ। ਪਰ ਜਿਨਾਂ ਦੇ ਕੋਲ ਹੈ ਨੀ ਓਨਾਂ ਨੂੰ ਤਾਂ ਕਿੰਨੀਆਂ ਦਿੱਕਤਾਂ ਨੂੰ ਝੇਲਣਾ ਪੇਆ ਹੈਗਾ। ਏੱਕ ਬੇਚਾਰੇ ਚਲੋ ਵਾਏਗੁਰੂ ਨੇ ਓਨਾਂ ਨੂੰ ਰੋਗਾਂ ਤੋਂ ਤਾਂ ਬਚਾ ਕੇ ਰੱਖੇਆ।
ਬਿਲਤਕੁਲ-ਬਿਲਕੁਲ ਈ।
ਹੁਣ ਜੇੜੇ ਰੋਡ ਤੇ ਫਿਰਦੇ ਸੀਗੇ, ਜੇੜੇ ਆਪਣੇ ਮ ਤੁਸੀਂ ਗ਼ਰੀਬ ਫਾੜ ਲੋ ਯਾ ਫੁੱਟਪਾਥ ਉੱਤੇ ਬੈਠਦੇ ਨੇ ਜੇੜੇ ਬੰਦੇ ਓ ਫਾੜ ਲੋ, ਓਨਾਂ ਨੂੰ ਰਾੱਬ ਨੇ ਕਿੰਨਾ ਬਚਾਯਾ, ਵੀਰ ਜੀ ਓ ਤਾਂ ਕਿੰਨੇ ਮੈਂ ਮੈਂ ਓਨਾਂ ਦੇ ਤਾਂ ਕੋਲ ਕੱਪੜੇ ਨੀ ਹੁੰਦੇ ਸਾਫ਼ ਸੁਥਰੇ ਵੀ ਨੀ ਰੈ ਪਾਦੇਂ ਉਹ ਲੋਕ, ਨਹਾਉਣ ਨੂੰ ਓਨਾਂ ਨੂੰ ਪਾਨੀ ਪਰ ਓਨਾਂ ਨੂੰ ਤਾਂ ਕੋਛ ਹੋਯਾ ਨੀਂ ਆ।
ਹੋਯਾ ਨੀ ਲਾਲੋ ਸਾਬ ਵੀ ਜਾਂ ਤਾਂ ਆਪਾਂ ਕੈ ਸਕਦੇ ਵਿੱਚ ਤਾਂ ਹੁਣ ਗੱਲ ਕੈਂਦੇ ਸੀਗੇ ਵੀ ਏ ਏਨਾਂ ਦੀ ਇੱਕ ਸਾਜ਼ਿਸ਼ ਸੀ ਸੰਖਿਆ ਘਟੋਂਣ ਦੀ। ਜਨਸੰਖਯਾ ਘੱਟ ਕਰ ਲਈ।
ਤੇ ਦੂਜੀ ਗੱਲ ਐ ਸੀਗੀ ਵੀਰੇ ਮਾਂ ਵਿੱਚੋਂ ਅਹ ਕੈਂਦੇ ਸੀ ਵੀ ਸ਼ਨ ਲੈਲੋ ਓਦੇ ਜਿਵੇਂ ਕੈਰੇ ਸੀਗੇ ਨੀਂ ਲੈਣਾ ਜਰੂਰੀ ਏ ਇੰਜੈਕਸ਼ਨ ਏਨਾਂ ਦੇ ਕੋਰੋਨਾ ਦੇ ਵੈਕਸੀਨ ਲੈਣੀ ਆ ਜਰੂਰੀ ਨੇ, ਓਵੀ ਕੈਂਦੇ ਵੀ ਪਤਾ ਨੀ ਮਿਲਾਵਟ ਪਤਾ ਸੀ। ਪਤਾ ਨੀਂ ਮਾਰਨਾ ਸੀ ਹੁਣ, ਰੱਬ ਜਾਣੇ ਸੀ ਹਾਂਜੀ।
ਵੀ ਜਿੱਦਾਂ ਕਿੰਦੀ ਨਸਲ ਖਤਮ ਕਰਨ ਆਲੀ ਗੱਲ ਸੀਗੀ। ਵੀ ਅੱਗੇ ਜੋ ਵੀ ਘੱਟ ਮਤਲਬ ਜਨਸੰਖਆ ਨਾ ਵਾਲੀ ਵਧੇ ਓਤੇ ਕੈਂਦੇ ਓਦੇ ਵਾਸਤੇ ਬਣੀ ਸੀ‌।
ਕੀ ਪਤਾ ਹੁਣ, ਰੱਬ ਨੂੰ ਹਨਾ ਕਿੰਨਾ ਹੋਣ ਐਵੇਂ ਹੋਇਆ ਪੇਆ ਨਾ ਵੀ ਏਹ ਰਾਜਕਾਰਨ ਦੇ ਵਿੱਚ ਹੁਣ ਸੱਚ ਕੀ ਐ, ਝੂਠ ਕੀ ਐ, ਓਵੀ ਨੀ ਪਤਾ ਚੱਲਦਾ।
ਹੋਵੇ ਰੱਬ ਨੂੰ ਪਤਾ।
ਸਈ ਗੱਲ ਆ।
ਆਣਾ ਜਰੂਰ ਤਾਂ ਫੇਰ ਦੇਖੋ ਨਾ ਤਾਂ ਸਾਫ ਕਰ ਈ ਲੈਣਾ। ਜੇ ਮਤਲਬ ਰੱਬ ਨਾਲ ਈ ਮਤਲਬ ਕਰ ਰਹੇ ਆ ਨਾ ਓ ਖਲਵਾੜ। ਜੇੜੀ ਕੁਦਰਤੀ ਚੀਜ ਬਣੀਆ ਓ ਤਾਂ ਬਣੀ ਰੈਂਣ ਦਿਉ‌ ਨਾ।
ਸਈ ਗੱਲ ਆ। ਓਦੇ ਕੁਦਰਤ ਦੇ ਨਾਲ ਨਈਂ ਖੇਡਣਾ ਚਾਈਦਾ। ਏਹ ਤਾਂ ਗੱਲ ਸਈ ਕਹੀ ਤੁਸੀਂ ਕੁਦਰਤ ਦੇ ਨਾਲ ਤਾਂ ਬਿਲਕੁਲ ਨੀਂ ਖੇਡਣਾ ਚਾਈਦਾ। ਕਿਉਂਕਿ ਏਹ ਨਾ ਬੋਤ ਔਖਾ ਹੁੰਦਾ ਫੇਰ ਝੇਲਣਾ।
ਚਲੋ ਆਪਾਂ ਨੂੰ ਨੀ ਪਤਾ ਸੱਚ ਕੀ ਐ ਨਾ ਮੰਨ ਲਓ, ਅਗਰ ਕਰੋਨਾ ਹੋਯਾ ਤਾਂ।
ਹਾਂਜੀ।
ਕਰੋਨਾ ਹੈ ਤਾਂ ਚਲੋ ਫੇਰ, ਆਪਾਂ ਕੈ ਦਾਂਗੇ ਵੀ ਚਲੋ ਐ ਮਹਾਰਾਜ ਦੀ ਕੋਈ ਹੈਨਾ, ਕੁਦਰਤ ਦੀ ਕੈ ਦੋ ਵੀ ਗੁੱਸਾ ਲਾਲਓ ਜਾਂ ਕਿਵੇਂ ਕਰੋਪ ਲਾਲੋ, ਹਨਾ। ਪਰ ਅਗਰਨ ਏ, ਨਈਂ ਸੀ ਕਰੋਨਾ ਦੀ ਏਨਾਂ ਦੀਆਂ ਸਾਜ਼ਿਸ਼ ਹੀ ਸੀ ਜਨਸਸੰਖਯਾ ਘਟੋਣ ਦੀ। ਤਾਂ ਫੇਰ ਏਨਾਂ ਨੇ ਏਕ ਬਹੋ ਵੱਡਾ ਏਹ ਪਾਪ ਕੀਤਾ ਦੇਖੋ, ਮੰਨ ਲਓ ਮਾਂ-ਪਿਓ ਕਿਵੇਂ ਬੱਚੇਆਂ ਨੂੰ ਬਚਪਨ ਤੋਂ ਲੈਕੇ ਕਿੱਦਾਂ ਕਿੰਨੇ ਲਾੜ ਪਿਆਰ ਨਾਲ ਕੀ ਕੁਛ ਨਾ ਓ ਕਿਵੇਂ ਪਾਲਦਾ ਨ, ਤੇ ਏਨੇ ਨੇੇ ਮਿੰਟ ਲਾਯਾ ਮਤਲਬ ਜਿਵੇਂ ਕੈ ਦਈਏ ਮਿੰਟ ਲਾਯਾ ਮਾਰਨ ਲੱਗੇ।
ਸੋਚਿਆ ਨੀ ਜ ਤਾਂ ਹੁਣ ਹੁਣ ਸੁਣਿਆ ਕਈ ਗੱਲਾਂ ਵੀ ਜਿਵੇਂ ਵੀ ਐਡਮਿਟ ਹੋਏ ਨੇ ਏਹ ਪੇਸ਼ੰਟ ਵੀ ਇਨਾਂ ਨੇ ਉਨਾਂ ਦੀਆਂ ਕਿਡਨੀਆਂ ਵੀ ਕੱਢਣ ਦੀ ਕੋਸ਼ਿਸ਼ ਕੀਤੀ ਆ ਹੁਣ, ਰੱਬ ਜਾਣੇ ਗੱਲਾਂ ਸਈ ਨੇ ਗੱਲ ਨੇ ਕੀ ਆ ਮਤਲਬ ਅ ਰੱਬ ਨੂੰ ਪਤਾ ਗਾ ਜੇ ਤਾਂ ਏ ਕੁਛ ਕੀਤਾ ਹੋਯਾ ਫੇਰ ਤਾਂ ਏਹ ਫੇਡ ਹੈਗੀ ਆ ਡਾਕਟਰ ਆ ਕਿੱਥੇ ਰੱਬ ਤਾਂ ਹੈਨੀ ਜੇ ਆਪਾਂ ਕੈ ਦਈਏ ਜੇ ਕੈਹ ਦੂ ਵੀ ਮੈਂ ਡਾਕਟਰ ਆਂ, ਮੈਨੂੰ ਰੱਬ ਨੇ ਸਜਾਂ ਨੀ ਦੇਣੀ ਐਵੇਂ ਤਾਂ ਨੀ ਆ, ਓਦੇ ਘਰੇ ਸਾਰਿਆਂ ਨੂੰ ਇਨਸਾਫ਼ ਆ।
ਮੈਂ ਕਿਹਾ ਚਲੋ ਡਾਕਟਰ ਤੋਂ ਦੁੂਰ ਦੀ ਗੱਲ, ਭਲਾ ਉਹ ਵੀ ਪਚਾਰੀ ਆ ਨਾ ਜੇ ਆਪਾਂ ਮੰਨ ਜਿਹਰਾਂ ਗੁਰਦੁਆਰਿਆਂ ਚ ਵੀ ਰਹਿੰਦਾ ਕਿੰਨੀ ਪਾਠ ਪੂਜਾ ਕਰਦਾ, ਜੇ ਉਹ ਪਾਪ ਕੀਤਾ ਤੇ ਪਾਪ ਉਹ ਤਾਂ ਫਿਰ ਪਾਪ ਈ ਐ ਨਾ
ਉਹ ਤਾਂ ਗੱਲ ਸਹੀ ਐ, ਵੀ ਤੁਸੀਂ ਉਹ ਤਾਂ ਪਾ
ਦੇਖ ਆ ਫ਼ੇਰ ਵੱਡੇ-ਵੱਡੇ ਜਿੱਦਾਂ ਪਤਾ ਚਲੋ ਫੇਰ ਵੀ ਮਨੁੱਖ ਅੱਖਾਂ ਦੀ ਗੱਲ ਏ ਵੱਡੇ- ਵੱਡੇ ਰਿਸ਼ੀ ਮੁਨੀ ਜਿਵੇਂ ਹੁਣ ਆਪਾਂ ਮਹਾਭਾਰਤ ਚ ਤੁਸੀਂ ਦੇਖਿਆ ਹੋਣਾ ਮਹਾਭਾਰਤ, ਉਹਦੇ ਚ ਜਿਹੜੇ ਵੀ ਵੱਡੇ- ਵੱਡੇ ਜਮਾਨਾਂ ਨੇ ਕੋਈ ਪਿਛਲਾ ਅਗਲਾ ਪਾਪ ਕੀਤਾ ਉਹਦਾ ਫਲ ਮਿਲਿਆ ਹਨਾ, ਜਦਕਿ ਉਹ ਤੇ ਹਾਂਜੀ, ਦੇਵਤੇ ਹੀ ਨਾ ਉਹਦੇ ਚ ਅਰਜਨ ਹੋਣਾ ਨੇ ਵੀ ਕੋਈ ਪਾਪ ਕੀਤਾ ਉਹਦਾ ਫਲ ਉਹਨਾਂ ਨੂੰ ਵੀ ਕ੍ਰਿਸ਼ਨ ਮਹਾਰਾਜ ਜੀ ਨੇ ਦੱਸ ਕੇ ਉਹਨਾਂ ਨੂੰ ਦਿੱਤਾ ਵੀ ਆਹ ਕੰਮ ਤੂਹੀ ਵੇਲੇ ਆਹ ਕੀਤਾ ਸੀ ਕੰਮ ਹਨਾ ਜੀ, ਮਤਲਬ ਫਿਰ ਓ ਇਥੇ ਤੇ ਧਰਤੀ ਤੇ ਇੱਕੋ ਜਿ ਆ ਸਾਰਿਆਂ ਲਈ ਭਲਾ ਕੋਈ ਵੀ ਆ।
ਇਹ ਤਾਂ ਗੱਲ ਹੈਗੀ ਆ ਵੀਰ‌ ਜੀ, ਏ ਤਾਂ ਚੱਕਰ ਆ ਉਹੀ ਤਾਂ ਗੱਲ ਕਹਿ ਰਹੀ ਮੈਂ ਤੁਹਾਨੂੰ ਇਹਦਾ ਚੱਕਰ ਆ, ਵੀ ਇਹਨੇ ਫਿਰ ਕੇ ਆਣਾ ਹੀ ਆ।
ਹਾਂਜੀ- ਹਾਂਜੀ ਬਿਲਕੁਲ- ਬਿਲਕੁਲ।
ਏ ਤਾਂ ਗੱਲ ਸਹੀ ਕਹੀ ਐ ਤੁਸੀਂ ਬਿਲਕੁਲ।
ਹਾਂਜੀ।
ਇਹ ਤਾਂ ਇਹਦੀ ਬਣਾਈ ਹੋਈ ਦੇਣ ਆ ਦੇ ਦੇਖੋ ਵੀਰ ਜੀ ਆਹਾਂ ਧਰਤੀ ਉਹਦੀ ਓ ਈ ਆ।
ਵੀ ਅਸੀਂ ਆਪ-ਆਪ ਵੀ ਖੁਦ ਆ ਏਦੇ ਚੱਕਰ ਚ ਹੀ ਰਵਾਂਗੇ ਜਿਦਾਂ ਪਿ ਮਹਾਰਾਜ ਜੀ ਨੂੰ ਉਹਨਾਂ ਨੂੰ ਵੀ ਤੀਰ ਲੱਗਾ ਸੀ ਗੂਠੇ ਵਿੱਚ।
ਹਾਂਜੀ।
ਮਤਲਬ ਉਹ ਉਹਨਾਂ ਨੇ ਵੀ ਕੋਈ ਇੱਕ ਵਾਰ ਪਤਾ ਨੀ ਕੋਈ ਇਹਨਾਂ ਨੇ ਕੀਤਾ ਸੀ ਕੋਈ ਮਤਲਬ ਇਹਨਾਂ ਤੋਂ ਵੀ ਹੋ ਗਿਆ ਸੀ ਕੋਈ, ਤਾਂ ਈ ਉਹ ਤੀਰ ਨਾਲ ਮਰੇ ਸੀ ਉਹਦੇ ਨਾਲ ਹਾਂਜੀ- ਹਾਂਜੀ ਉਹਨਾਂ ਨੇ ਆਪ ਦੱਸਿਆ ਸੀ ਖੁਦ ਉਹਨੂੰ ਜਿਹਨੇ ਤੀਰ ਮਾਰੇ ਸੀ ਤੇਰੀ ਨੀ ਗ਼ਲਤ ਤੇ ਚ ਵੀ ਹੋਣੀ ਸੀ ਐ।
ਹੋਣੀ ਸੀਗੀ ਸਹੀ ਗੱਲ ਆ, ਉਹਨਾਂ ਨੇ ਤਾਂ ਦੁਨੀਆਂ ਨੂੰ ਦਿਖਾਇਆ ਦ ਦਿਖਾਈਂ
ਹਾਂਜੀ-ਹਾਂਜੀ ਵੀ ਐਂ ਏਦਾਂ ਹੋਣਾ ਈ ਵੈਸੇ, ਵੀ ਜੇ ਕਰੋਗੇ ਤਾਂ ਹਾਂਜੀ-ਹਾਂਜੀ, ਜਿੱਦਾਂ ਹੁਣ ਆਪਣੇ ਇੱਕ
ਸਹੀ ਗੱਲ ਆ, ਆਪਣੇ ਉੱਤੇ ਝੇਲ ਕੇ ਦਿਖਾਇਆ ਦੁਨੀਆਂ ਨੂੰ ਜਿਵੇਂ ਰੱਬ ਤੁਸੀਂ ਮੈਨੂੰ ਕਹਿੰਨੇ ਆ।
ਵੀ ਜੇ ਅਸੀਂ-ਅਸੀਂ ਤੁਸੀਂ ਕਰੋਗੇ ਤਾਂ ਸੁਹਾਡੇ ਨਾਲ ਤਾਂ ਹੋਣੇ ਈ, ਨਾ ਅਸੀਂ ਵੀ ਕਰਾਂਗੇ ਤਾਂ ਸਾਡੇ ਨਾਲ ਵੀ ਹੋਇਆ ਵਾ ਏ।
ਸਹੀ ਗੱਲ ਆ ਵੀਰ ਜੀ ਤਾਂ ਵੀ ਨੀ ਸੁਧਰੀ ਦੀ ਤਾਂ ਵੀ ਦੁਨੀਆਂ ਨੂੰ ਕੁੱਛ ਲੈਣਾ ਨੀ ਦੇਣਾ ਨੀ ਕੁੱਛ ਨੀ ਪਿਆ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ।
ਹੁਣ ਜਿਵੇਂ ਮਰਜ਼ੀ ਆ ਵੀਰ ਜੀ, ਆਪਾਂ ਚਾਹੇ ਰੱਬ ਨੇ ਸਾਨੂੰ ਰੋਟੀ ਚਲਾਣ ਦਾ ਹਸਲਾ ਛੋਟਾ ਜਾ ਈ ਕਿਉਂ ਨਾ ਦਿੱਤ ਪਰ ਘੱਟ ਤੋਂ ਘੱਟ ਦਿਲ ਵਿੱਚ ਇਮਾਨਦਾਰੀ ਜ਼ਰੂਰ ਦਿੱਤੀ ਵੀ ਭਾਈ ਥੋੜਾ ਘੱਟ ਕਮਾਲੋ, ਘੱਟ ਨਾਲ ਖਾਲੋ ਪਰ ਕਿਸੇ ਦੀ ਕੋਈ ਚੀਜ਼ ਦਾ ਰੋਣਾ ਆਪਣੇ ਉੱਤੇ ਨਾ ਲੈਓ ਕਿਸੇ ਨੂੰ ਰਵਾਇਓ ਨਾ, ਦੁਖੀ ਨਾ ਕਰਿਓ ਬਿਲਕੁਲ
ਗੱਲ ਸਹੀ ਐ ਜੀ, ਬਿਲਕੁਲ- ਬਿਲਕੁਲ। ਇਹ ਤਾਂ ਹੁਣ, ਹਾਂਜੀ-ਹਾਂਜੀ।
ਹੁਣ ਆਹੀ ਦੇਖੋ ਵਾਇਰਲ ਤੇ, ਆਪਾਂ ਕਿੱਥੇ ਤਾਈਂ ਆਗੇ, ਕਿੰਨੀਆਂ ਗੱਲਾਂ ਜੇ ਕੱਢੀਆਂ ਜਾਵੇ ਤੇ ਵੀਰ ਜੀ ਹੌਲੀ-ਹੌਲੀ, ਹੌਲੀ-ਹੌਲੀ ਗੱਲਾਂ ਨਿਕਲਦੀਆਂ ਈ ਨੇ
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ। ਬਸ ਓਦਾਂ ਈ ਐ ਨਾ। ਵੀ ਇਹਨਾਂ ਨੇ ਵੀ, ਮਤਲਬ ਜੇ ਕਹਿ ਦਈਏ, ਜੋ ਵਾਇਰਸ ਜੇ ਚਲੋ, ਜੇ ਫੈਲਿਆ ਵਾ। ਫੇਰ ਚਲੋ, ਫੇਰ ਤਾਂ ਆਪਾਂ ਨਹੀਂ ਕਹਿੰਦੇ। ਬਟ, ਕਿਉਂਕਿ ਮੈਨੂੰ ਲੱਗਦਾ ਨੀ ਵੀ ਫ਼ੈਲਿਆ ਸੀਗਾ। ਵਾਇਰਲ ਸੀਗਾ ਕੋਈ ਤਾਂ ਖ਼ਾਸ
ਹੁਣ ਬ ਕਹਿਣਾ ਸਾਰਿਆਂ ਦਾ ਏਈ ਆ। ਕਹਿਣਾਂ ਸਾਰਿਆਂ ਦਾ ਇਹੀ ਆ। ਪਰ ਆਪਾਂ ਕਹਿ ਵੀ ਕੀ ਸਕ ਸਕਦੇ ਆ। ਹੁਣ ਜਿਨ੍ਹਾਂ ਦੇ ਗਏ ਨੇ ਵੀਰ ਜੀ ਦੇਖੋ, ਉਹ ਉਹਨਾਂ ਨੂੰ
ਹਾਂਜੀ-ਹਾਂਜੀ। ਵੀ ਤੁਹਾਡੀ ਵੀ ਹੈਨਾ, ਰਿਸ਼ਤੇਦਾਰੀਆਂ ਕਿੰਨੀਆਂ। ਸਾਡੀਆਂ ਵੀ ਕਿੰਨੀਆਂ ਰਿਸ਼ਤੇਦਾਰੀਆਂ
ਹਾਂਜੀ।
ਬਟ, ਮੈਂ ਨੀ ਦੇਖਿਆ ਵੀ, ਸਾਡੇ ਰਿਸ਼ਤੇਦਾਰੀ 'ਚੌਂ ਕੋਈ ਮਰਿਆ ਹੋਊ, ਕਰੋਨਾ ਨਾ। ਜਾਂ ਕਿਸੇ ਨੂੰ ਕਰੋਨਾ ਹੋਗਿਆ ਹਨਾ। ਬੀ ਅਕਸਰ ਜੇ ਇੰਨੀਆਂ ਰਿਸ਼ਤੇਦਾਰ ਥਾਵਾਂ 'ਤੇ। ਕੋਈ ਨਾ ਕੋਈ ਤਾਂ ਆਉਣਾ ਹੀ ਚਪੇਟ 'ਚ ਤੁਸੀਂ ਆਪ ਦੁਆਵਾਂ ਕਰੋ, ਵਾਇਰਲ ਇੰਨਾਂ ਸੀ ਕੀ ਨਾ, ਮਤਲਬ ਚਲੋ। ਕੀ ਕਹਿ ਸਕਦੇ ਮਾਹਰਾਜ ਨੂੰ ਪਤਾ ਹਨਾ, ਇਹ ਤਾਂ ਗੱਲ।
ਇਹ ਤਾਂ ਕੁਛ ਸਾਡੀ ਕਿਸਮਤ ਫੜਲੋ। ਪਾਠ, ਜਿਹੜੇ ਆਪਾਂ ਪਾਠ ਕਰਦੇ ਆਂ ਰੱਬ ਦੀ ਉਹ ਤੇ ਵਿਸ਼ਵਾਸ ਕਰਦੇ ਆਂ, ਉਹ ਫੜਲੋ। ਕੀ ਪਤਾ ਕਿੱਥੇ ਰੱਬ ਨੇ ਸਾਨੂੰ ਬਚਾਣਾ ਸੀ, ਉਹ ਫੜਲੋ।
ਹਾਂਜੀ-ਹਾਂਜੀ। ਬਿਲਕੁਲ ਜੀ, ਬਿਲਕੁਲ।
ਇਹ ਤਾਂ ਗੱਲ ਮੰਨਣੀ ਪੈਣੀ ਏ। ਕਿਉਂਕਿ ਸਾਨੂੰ ਕਿੱਥੇ ਰੱਬ ਨੇ ਬਚਾਣਾ ਸੀ ਬਚਾ ਲਿਆ।
ਬਚਾ ਲਿਆ। ਬਿਲਕੁਲ-ਬਿਲਕੁਲ ਸਹੀ ਗੱਲ।
ਉਹ ਵੀ ਗੱਲ ਕਹਿ ਨੀ ਸਕਦੇ ਵੀਰ ਜੀ। ਹੁਣ ਤਾਂ ਤੁਸੀਂ ਦੇਖਲੋ ਵੀਰ ਜੀ, ਕਿੰਨੀਆਂ-ਕਿੰਨੀਆਂ ਨਿਊਜਾਂ ਅ ਆ ਰਹੀਆਂ ਨੇ ਵੀ ਹਾਏ ਹੁਣ ਇਹ ਹੋ ਗਿਆ। ਇਹ ਉਰੇ ਚੱਲੇ ਸੀ, ਉਹਦਾ ਐਵੇਂ ਹੋ ਗਿਆ। ਉਹਦਾ ਐਕਸੀਡੈਂਟ ਕਿਆ ਬਹੁਤ-ਬਹੁਤ ਬੁਰੇ ਹਾਲ, ਸੁਣਿਆ ਨੀ ਜਾਂਦਾ। ਕਿਸੇ ਦੇ ਨਾਲ ਰੱਬ ਐਵੇਂ ਕਰੇ ਨਾ। ਬਚਾਵੇ ਸਾਰਿਆਂ ਨੂੰ
ਭੈਣੇ, ਬਸ ਸਾਂਨ ਪਤਾ ਈ ਨੀ, ਬੰਦਾ ਕਿੱਧਰ ਨੂੰ ਜਾ ਰਿਹਾ। ਇਨਸਾਨ ਨੂੰ ਪਤਾ ਨੀ ਕੀ ਹੋਇਆ।
ਓਈ ਤਾਂ ਗੱਲ ਫਿਰ
ਹਾਂਜੀ, ਭੈਣ ਜੀ। ਹੁਣ ਉਹ ਬ ਤੁਹੀ ਖ਼ਬਰ ਸੁਣੀ ਹੀ, ਕੀ ਚੌਦਾਂ-ਚੌਦਾਂ ਸਾਲਾਂ ਦੀ ਕੁੜੀ ਬਾਰੇ।
ਹਾਂਜੀ।
ਹਨਾ। ਉਹ ਦੱਸੋ ਕਿ ਉਹ ਮੈਂ ਹਾਂ ਹਣਾ ਵੀ ਇੱਥੇ ਡੇ, ਏਡੇ ਨਿੱਕੀ ਜਵਾਕੜੀ, ਇਡੇ-ਇਡੇ ਬੰਦੇ ਸਮਝੋ ਬਾਰ ਆ। ਪਤਾ ਨੀ ਕੀ ਹੋਇਆ
ਬਹੁਤ, ਇਹ ਤਾਂ ਬਹੁਤ ਗ਼ਲਤ ਚੀਜ਼ਾਂ ਹੋ ਰ‌ਹੀਆਂ ਨੇ। ਇਹ ਤਾਂ ਸੁਣਨ ਨੂੰ ਵੀ, ਬੋਲਣ ਨੂੰ ਵੀ, ਬਹੁਤ ਮੁਸ਼
ਵੀ ਪਹਿਲਾਂ ਵੀ ਤਾਂ, ਪਹਿਲਾਂ ਵੀ ਇਨਸਾਨ ਈ ਸੀਗੇ। ਪਹਿਲਾਂ ਵੀ ਤਾਂ ਰਹਿੰਦੇ ਈ ਸੀ ਲੋਕ ੲੈਡੀ ਤਾਂ ਕੋਈ ਗੱਲ ਆਈਦੀਆ ਹੁੰਦੀਆਂ ਈ ਨੀ ਸੀ ਐਡੀਆਂ। ਜ ਪਤਾ ਨਹੀਂ ਕੀ ਹਾਂਜੀ-ਹਾਂਜੀ। ਪਤਾ ਨੀ ਕੀ ਹੋਇਆ
ਬਿਲਕੁਲ, ਸਹੀ ਗੱਲ ਆ।
ਤੁਸੀਂ ਵੀ ਆਹ ਵਾਇਰਲ ਦੀ ਆਪਣੀ ਨਾ, ਮੈਡੀਸਨ ਲੈ ਲਿਓ ਹਨਾ ਚੰਗੀ
ਹਾਂਜੀ-ਹਾਂਜੀ। ਬਸ ਇਹ ਕੀ, ਹੁਣ ਬਸ ਓਈ, ਘਰੇ ਲਿਆਂਦੀ ਆ ਨਾਲੇ
ਹਾਂਜੀ-ਹਾਂਜੀ। ਕਿਉਂਕਿ ਐ ਨਾ ਮਗਰੋਂ, ਕਈ ਵਾਰ ਕੰਮ ਬਹੁਤ